ਹੋੋ, ਹੈਲੋ। ਹਾਂਜੀ਼ ਾਲ ਸਤਿ ਸ੍ਰੀ ਅਕਾਲ ਜੀ ਹੋ। ਹਾਲ-ਚਾਲ।
ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਅੱ ਥੋੜੀ ਜਿਹੀ ਤਬੀਅਤ ਮੇਰੀ ਢਿੱਲੀ ਹੋ ਰਹੀ ਹੈ, ਹਾਂ ਮੇਰੀ ਤਬੀਅਤ ਥੋੜੀ ਢਿੱਲੀ ਹੈ। ਹਾਂ ਜ਼ੁਕਾਮ ਖਾ ਗੱਲਾ ਬੜਾ ਦਵਾਈ ਵੀ ਖਾਧੀ। ਕੀ ਬੜਤ ਕੀ ਜਾਂਦਾ। ਪਣੀ ਮਿਲਗਾ ਪਾਣੀ ਨਿਕਾਲ। ਗਲਾਂ ਵੀ ਪਤਾ ਆਵਾਜ਼ ਪਤਾ ਨੀ ਮੈਨੂੰ ਕੀ ਹੋਇਆ ਕਿ ਠੰਡਾ ਜ਼ਿਆਦਾ ਪੀ ਲਿਆ ਆ ਰਹੀ ਹੈ।
ਹਾਂਜੀ, ਬਿਲਕੁਲ-ਬਿਲਕੁਲ।
ਹੁਣ ਤੇ ਨੋਰਮਲ ਪਾਣੀ ਪੀਦੇ ਆ, ਹਾਂ ਨਾਰ ਨੋਰਮਲ। ਪਾਨੀ ਘੜੇ ਦਾ ਪਾਣੀ ਲੈ ਲਿਆ। ਲਿਆ ਜਾਂ ਸਿੱਧਾ ਹੀ ਉੱਥੋਂ ਵਾਟਰ ਕੂਲਰ ਤੋਂ ਲੈ ਲਿਆ ਪਾਣੀ। ਉਹ ਲੱਗਿਆ ਹੋਇਆ ਇੱਕ ਵ ਗਾਰਡ ਲੱਗਿਆ ਹੋਇਆ ਸਾਡੇ। ਵੀ ਪਾਣੀ ਦੀ ਵੀ ਕਹਿੰਦੇ ਕੋਈ ਖਰਾਬ ਵੀ ਆ ਜਾਂਦੀ ਹੈ।
ਹਮ, ਹਮ, ਹਮ। ਹਮ, ਹ।
ਪਾਣੀ ਆਉਂਦਾ ਨੀ ਪਿਆ, ਸਮਰ। ਸਵਾ ਹੀ ਪਾਣੀ ਆ ਵੀ ਨਾਂਦੇ ਧੋਂਦੇ ਉਹਦੇ ਨਾਲ ਕੱਪੜੇ ਵੀ ਉਹੀ ਪੀਂਦੇ ਪਏ ਆ।
ਚਲੋ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਜਰਾ ਪੁੱਛਾਂ ਬੱਚੇ ਦੀ ਛੁੱਟੀਆਂ ਪਈਆਂ ਹੋਈਆਂ ਨੇ ਸਾਰਾ ਦਿਨ ਬੱਚਿਆਂ ਨੂੰ ਕੀ ਬਣਾ ਕੇ ਖਿਵਾਂ ਦ ਹੋ ਮੈਂ ਤਾਂ ਪਰੇਸ਼ਾਨ ਹੋ ਗਈ ਹਾਂ ਕੀ ਬਣਾ ਕੇ ਖਿਲਾਈਏ ਬੱਚਿਆਂ ਨੂੰ ਰੋਜ਼
ਬੱਚੇ ਭੈਣ ਜੀ ਮੈਂ ਵੀ ਇਹੀ ਸੋਚਦੀ ਰਹਿੰਦੀ ਹਾਂ ਕਦੀ ਕਹਿੰਦੇ ਨੇ ਪਰੌਂਠੇ ਖਾਣੇ। ਕਦੀ ਉਹ ਵਾਲੇ ਅੱਜ ਕੱਲ ਕੀ ਕਹਿੰਦੇ ਆ ਇਹ ਪਾ ਕੇ ਚੀਜ਼ ਵਾਲਲੇ ਪਰ ਠੇ
ਤਸ
ਹਾਂ ਚੀਜ਼ ਪਰੌਠੇ ਬਣਾਉਂਦੀ ਆ ਕਹਿੰਦੇ ਹਝਾਰੂ ਪੀਜ਼ਾ ਆਉਂਦਾ ਮੈਂ ਤੇ ਕਿਹਾ ਬਈ ਇੰਨਾ ਮਹਿੰਗਾ ਪੀਜ਼ਾ ਹੋ ਗਿਆ ਪੰਜ ਸੱਤ ਸੌ ਰੁਪਇਆ ਲਗਾਵਾਂਗੇ ਤੇ ਸਾਰੇ। ਆਵਾਂਗੇ। ਨਹੀਂ ਤੁਹਾਨੂੰ ਮੈਂ ਬਣਾ ਕੇ ਖਲਾਉਦੀ ਹਾਂ, ਫਿਰ ਮੈਂ ਆਪ ਬਣਾ ਕੇ ਉਹਨਾਂ ਨੂੰ ਦੇਣੀ ਆ ਉਹ ਪਰੋਂਟੀ ਬਣਾ ਦਿੰਦੀ ਹਾਂ।
ਅੱਛਾ -ਅੱਛਾ ਦੱਸੋ ਮੈਨੂੰ ਵੀ ਕਿੱਦਾਂ ਰੈਸਪ ਕਿਦਾਂ ਬਣਾਉਂਦੇ ਮੈ ਵੀ ਬ ਬੱਚਾਂ ਨੂੰ ਬਣਾ ਕੇ ਖਿਲਾਵਾਂਗੇ।
ਮੈਂ ਦੇਖੋ ਇੱਕ ਚੋਪਰ ਕਰ ਲੈਣੀ ਹ ਪਿਆਜ। ਜਾਰੀ ਮੇਟ ਚ ਹੋਰ ਆ ਉਹਦੇ ਚ ਥੋੜਾ ਜਿ ਨਮਕ ਪਾ ਲੈਣੀ ਪਾਣੀ ਬੱਚਿਆਂ ਨੇ ਖਾਣੀ ਲੈਣਾ ਤੇ ਦੋ ਤਿੰਨ ਪਿਆਜ ਕਦੇ ਜਿਸ ਤਰ੍ਹਾਂ ਆਲੂ ਭਰਦੇ ਹ ਪਿਆਰ ਆਪਾਂ ਨੂੰ ਮਰੀ ਆਲੇ ਬਣਾਂਦੇ ਇਹਨੂੰ।
ਹਾਂਜੀ ਹਾਂਜੀ।
ਉਹ ਲੇ ਬੰਣਾ ਲਿਆ। ਰ ਫਿਰ ਚੀਜ਼ ਪਨੇ ਜਾ ਅ ਨੇਕ ਚ ਛੋਟੇ ਉਹ ਵੀ
ਹੂੰ ਹੂੰ ਹੂੰ ਹਾਂਜੀ ਹਾਂਜੀ ਹਾਂਜੀ ਹਾਂਜੀ।
ਆ ਬੋਲਦੀ ਆਦੀ ੋਟੀ ਸੌ ਗ੍ਰਾਮ ਏ।
ਸਮਝ ਗਏ, ਮੈਂ ਸਮਝ ਗਈ ਹਾਂਜੀ। ਜੀ ਹਾਂਜੀ ਹਾਂਜੀ ਹਾਂਜੀ।
ਮੰ ਹਾਂ ਦੋ ਤਿੰਨ ਚਮਚਾ ਓ ਪਾ ਕੇ ਆਦ ਤਾਂ ਸਾਈ ਕੁੜੇ ਚ ਦੀ ਤੇ ਚਾਰ ਬਾਦਾ ਵੱਧ ਦਿੱਤਾ ਉਹ ਫਿਰ ਉਹਨੂੰ ਮੈਂ ਵੇਖ ਕੇ ਤਵੇ ਤੇ ਪਾ ਦੇਣੀ ਆ ਬੜਾ ਸੋਨਾਂ ਪਰੋਠਾ ਬਣ ਜਾਂਦਾ। ਹਾਂ ਉਹ ਸੋਸ ਨਾਲ ਖਾਣ ਜਿਦੇ ਨਾਲ ਮਰਜ ਜੀ ਖਾ ਲੈਨ।
ਚਲੋ ਠੀਕ।
ਯਾ ਇੱਕ ਪਨੀਰ ਦਾ ਇੱਕ ਪਨੀਰ ਦਾ ਪਰੋਂਠਾ ਹੂਂ ਦਾ। ਬੱਚਿਆਂ ਨੂੰ ਬੜਾ ਪਸੰਦ ਐ। ਪਨੀਰ ਦਾ ਤੇ ਉਹਦੇ ਚ ਵੀ ਪਨੀਰ ਨੂੰ ਮੈਂ ਮੈਸ਼ ਕਰ ਲੈਨੀ ਆ। ਯਾ ਕੱਦੂ ਕਸ ਕਰ ਲਿਆ ਹੋਰ ਲਾ ਲੰਬਾ ਲੰਬਾ ਪਿਆਜ ਕੱਟ ਲਿਆ ਹੈ ਉਦੇ ਸਾਰੇ ਮਸਾਲੇ ਪਾ ਲਿਓ ਅਮਚੂਰ ਸੁੱਕਾ ਧਨੀਆ ਲਾਲ ਮਿਰਚ ਲੂਨ ਹੂਨ ਹੈ ਇਹਨਾਂ ਸਾਰਿਆਂ ਨੂੰ ਮਿਲਾ ਕੇ ਅੱਛੀ ਤਰ੍ਹਾਂ ਫਿਰ ਉਹ ਵੈਸਾ ਹੀ ਜਿਦਾ ਆਲੂ ਦਾ ਪਰੋਂਂਠਾ ਓਨੂੰ ਇਦਾਂ ਭਰ ਕੇ ਤੇ ਕਈ ਇੱਕ ਪੇੜੇ ਬਨਾਉਂਦੇ ਮੈਂ ਦੋ ਪੇੜੇ ਕਰਦੀ ਹਾਂ ਛੋਟੇ ਛੋਟੇ ਅ ਪੂਰੀ ਰੋਟੀ ਵੇਲਲੀ ਕ ਇੱਕ ਦੋ ਰੋਟੀਆਂ ਮਿਲ ਰਹੀਆਂ ਇੱਕ ਉਤੇ ਇਕ ਫਿਰਰੱਖ ਕੇ ਦੱਬ ਪਾ ਕੇ ਸੋਹਣੀ ਤਰ੍ਹਾਂ ਉਹ ਤ ਲਿਆ ਭਾਵੇਂ ਇਹ ਸੇਮ ਬਣਾ ਲਓ ਜਾਂ ਘਿਓ ਤੇ ਚੋਪੜ ਲਓ ਪੂਰੇ ਸੋਹਣੀ ਤਰ੍ਹਾਂ ਨਹੀਂ ਤੇ ਕਈ ਵਾਰੀ ਬੱਚਾ ਮੇਰਾ ਕਹਿੰਦਾ ਮੰਮੀ ਘਿਉ ਨਾ ਉੱਤੇ ਚੋਪੜਨਾ ਮੱਖਣ ਨਾਲ ਦੇ ਦੇਨੀ ਆ ਨਾਲ ਖਾ ਲਓ ਮੈਂ ਤੇ ਇਸ ਤਰ੍ਹਾਂ ਹੀ ਬਣਾਉਂਦੀ ਹਾਂ ਭੈਣ ਜੀ ਹਾਂ ਤੁਸੀਂ ਦੱਸੋ ਤੁਸੀਂ ਕੀ ਬਣਾਉਂਦੇ ਹੋ ਬੱਚਿਆਂ ਵਾਸਤੇ ਸਵੇਰੇ
ਬੱਚੇ ਸਾਡੇ ਤਾਂ ਚਲੋ ਪਰੌਠਾ ਤੁਸੀਂ ਦੱਸਿਆ ਤਾਂ ਬਣਾ ਕੇ ਦਿਖਾ ਖਵਾਵਾਂਗੀ ਬੱਚਿਆਂ ਨੂੰ ਬੱਚੇ ਜਿਹੜਾ ਹੁਣ ਤਾਂ ਥੋੜੇ ਦਿਨ ਦਾ ਬੋਲ ਰਹੇ ਸੀ ਮੰਮਾ ਪਾਸਤਾ ਖਿਲਾ ਦੋ ਬਿਲਕੁਲ ਬਣਾਵਾਂਗੇ ਬਿਲਕੁਲ ਅੱਛੀ ਲੱਗੀ ਮੈਨੂੰ ਬਹੁਤ ਵਧੀਆ ਰੈਸਪੀ ਲੱਗੀ ਹੈ
ਅੱਛਾ
ਚੰਗੇ ਜੀ ਪਾਸ ਤਾ ਬਣਾ ਦੋ ਸਾਨੂੰ ਤਾਂ ਪੀਜ਼ਾ ਬਣਾ ਦੋ ਘਰੇ ਈ ਸਾਨੂੰ। ਜਾਂ ਸੈਂਡਵਿਚ ਬਣਾ ਦੋ ਬਰਗਰ ਬਣਾ ਦੋ ਬੱਚੇ ਇਹ ਵੀ ਖਾ ਕੇ ਖੁਸ਼ ਨੇ ਸਾਡੇ ਤਾਂ ਕਿ ਬਣਾਓ ਆਲੂ ਪੂੜੀ ਬਣਾ ਲਓ। ਵੜਾ ਪਾਓ ਬਣਾ ਲੋ। ਹਾਂਜੀ।
ਜਾਂਦੇ ਉਹ।
ਮਤਲਬ ਰੋਸ ਤਾਂ ਨਹੀਂ ਇਹ ਦਿੱਤੀਆਂ ਜਾਂਦੀਆਂ ਹਾਂਜੀ, ਵੜਾ ਪਾਓ, ਵੜਾ ਦੇਖੋ ਅਸੀਂ ਉਹ ਹਾਂਜੀ, ਹਾਂਜੀ, ਹਾਂਜੀ। ਹਾਂਜੀ ਤੇ। ਨਾ ਅਸੀਂ ਆਲੂ ਬੋਇਲ ਕਰ ਲੈਣੇ ਹਾਂ ਉਹਦੇ ਲਈ ਆਲੂ ਉਬਾਲ ਕੇ ਹਾਂਜੀ ਉ ਦੱਸ ਆਲੂ ਬਾਲੇ ਉਹਨਾਂ ਨੂੰ ਲਸਣ। ਦਾ ਤੜਕਾ ਲਗਾਉਣਾ।
ਅੱਛਾ।
ਬਾਕੀ ਆਪਣਾ ਹਾਂਜੀ ਬੇਸਿਕ ਸਾਰੇ ਮਸਾਲੇ ਪਾ ਲੈਣੇ ਉਹਦੇ ਚ ਲੂਣ ਮਿਰਚ ਕੜੀ ਪੱਤਾ ਪਾ ਕੇ ਆਲੂਆਂ ਨੂੰ ਤੜਕਾ ਲਗਾ ਲੈਣਾ ਹੈ। ਤਾਂ ਫਿਰ ਉਹਨਾਂ ਨੂੰ। ਠੰਡੇ ਕਰਕੇ ਨਾ ਉਹਨਾ ਦੀ ਛੋਟੀ- ਛੋਟੀ ਟਿੱਕੀ ਜਰਾ ਬਣਾ ਲੈਣੀ ਹੈ। ਆਲੂਆਂ ਦੀ। ਫਿਰ ਥੋੜਾ ਗਾੜਾ ਬੇਸਨ ਘੋਲ ਕੇ ਹਾਂਜੀ, ਥੋੜਾ ਗਾੜਾ-ਗਾੜਾ ਜਾ ਬੇਸਨ ਘੋਲ ਕੇ ਫਿਰ ਉਹ ਜਹੜਿਆ ਟਿੱਕੀਆਂ ਬਣਾਈਆਂ ਸੀ ਬੇਸਨ ਚ ਡਿ
ਬੇਸਣ ਡਿਪ ਕਰਕੇ ਤਰਲੋ ਫਿਰ ਹਨਾ।
ਤੱਲ ਲੈਣਾ ਉਹਨਾਂ ਨੂੰ ਹਾਂਜੀ, ਹਾਂਜੀ, ਹਾਂਜੀ ਤੇ ਫਿਰ ਆਪਣੀ ਹਰੀ ਚਟਨੀ ਲਿਆਉਣ ਦੀ। ਪਾਓ ਖਰੀਦ ਲਿਆਈ ਦੇ ਬਜ਼ਾਰੋਂ। ਤਾਂ ਭਓਦੇ ਵਿੱਚ ਹਰੀ ਚਟਨੀ ਲਗਾਤੀ। ਲਾਲ ਚਟਨੀ ਲਗਾਤੀ ਤਾਂ ਹਰੀਆਂ ਮਿਰਚਾਂ ਫਰਾਈ ਕਰ ਲਈਆਂ ਦੇ ਲੂਨ ਮਿਰਚਾਂ ਆਮਚੂਰ ਪਾ ਕੇ ਤਾਂ ਫਿਰ ਉਹ ਵੜੇ ਬਣ ਗਏ ਤਾਂ ਉਹ ਪਾ ਉਹਦੇ ਵਿੱਚ ਪਾ ਕੇ ਤੇ ਨਾਲ ਫਿਰ ਹਰੀ ਮਿਰਚ ਨਾਲ ਚਟਨੀ ਬੱਚੇ ਖਾ ਲੈਂਦੇ ਖੁਸ਼ ਹੋ ਕੇ ਵੜਾ ਪਾਓ ਏਦਾਂ
ਵਾਹ ਜੀ ਵਾਹ ਬਹੁਤ ਅੱਛੀ ਬ ਚੀਜ਼ ਬਣਾਈ ਰ ਹਲਕੀ ਔਰ ਸੌਖੀ ਵੀ ਹੈ ਹਨਾ ਜੇ ਟਿੱਕੀ ਬਣਾਓ ਉਸ ਤਰ੍ਹਾਂ ਟਿੱਕੀ ਬਣਾ ਲੋ ਅੱਛਾ ਪਹਿਲੇ ਤੜਕਾ ਤਿਆਰ ਕਰੋ ਤੜ ਚ ਕੀ- ਕੀ ਪਾਣਾ?
ਤੜਕੇ ਚ ਜਿਹੜੇ ਰੋਜ਼ ਬੇਸਿਕ ਮਸਾਲੇ ਹੈ ਹਾਂਜੀ ਘਿਉ ਗਰਮ ਹੋ ਗਿਆ ਉਹਦੇ ਚ ਲਸਣ ਪਾ ਲਿਆ ਥੋੜਾ ਲਸਣ ਲਾਲ ਹੋ ਗਿਆ ਤਾਂ ਫ ਲਸਣ ਪਾਣਾ ਹਾਂਜੀ ਲਸਣ ਬਹੁਤ ਜ਼ਰੂਰੀ ਹੈ ਪਾਉਣਾ ਇਹਦੇ ਚ ਸੁੱਖੀ ਲਾਲ ਮਿਰਚ ਜਿਹੜੀ ਹੁੰਦੀ ਹੈ ਉਹ ਪਾ ਲਈ
ਅੱਛਾ
ਪਾ ਲਿਆ ਹਾਂਜੀ ਤਾਂ ਫੇਰ ਆਪਣਾ ਬਾਕੀ ਸਾਰੇ ਰੇਕ ਰੈਗੂਲਰ ਮਸਾਲੇ ਪਾ ਲਏ ਉਹਦੇ ਵਿੱਚ ਆਮਚੂੂਰ ਲੂਣ ਮਿਰਚ ਮਸਾਲੇ ਧਨੀਆ ਪਾਊਡਰ ਜੋ ਵੀ ਪਾਣਾ ਆਪਣਾ ਪਾ ਲਿਆ ਆਪਣਾ ਲਾ ਕੇ ਉਹ ਨੂੰ ਠੰਡਾ ਕਰਕੇ, ਫਿਰ ਬਸ ਟਿੱਕੀ ਦੀ ਸ਼ੇਪ ਦੇ ਦਿੱਤੀ ਉਹਨਾਂ ਨੂੰ ਏਦਾਂ ਵੀ ਤੁਸੀਂ ਫਰਾਈ ਕਰਕੇ ਖਾ ਲਓ ਉਹਨੂੰ ਬੇਸਨ ਦੇ ਵਿੱਚ ਚਾਹੇ ਟਿੱਕੀ ਬਣਾ ਕੇ ਏਦਾਂ ਹੀ ਫਰਾਈ ਕਰਕੇ ਖਾ ਲ ਲੋ ਉਹ ਵੀ ਸਵਾਦ ਲੱਗਦੀ ਹੈ
ਹ ਮਿਰਚਾਂ ਬਹੁਤ ਪਾਉਂਦੇ ਨੇ ਬਜ਼ਾਰੀ ਇੱਕ ਵਾਰੀ ਖਾਧਾ ਸੀ ਨਾ ਬਹੁਤ ਮਿਰਚ ਖਾਣ ਨੀ ਹੁੰਦੀ ਪਰ ਲੋਕੀ ਕਹਿੰਦੇ ਨੇ ਕਿ ਉਹਦੇ ਚ ਪੈਂਦੀ ਹੈ ਮਿਰਚ
ਨਹੀਂ ਨਹੀਂ ਅਸੀਂ ਵੀ ਤਾਂ ਆਪ ਨੀ ਮਿਰਚ ਜ਼ਿਆਦਾ ਖਾ ਸਕਦੇ ਅਸੀਂ ਆਪਣੇ ਹਿਸਾਬ ਨਾਲ ਮਿਰਚ ਪਾ ਲਤੀ ਇਸ ਲਈਏ
ਅੱਛਾ ਅੱਛਾ ਇਹ ਵੜਾ ਪਾਓ ਤੇ ਤੁਸੀਂ ਬਹੁਤ ਅੱਛਾ ਦੱਸਿਆ ਮੈਨੂੰ ਹੋਰ ਉਹ ਕਿਸਰ ਤਰਾ ਬਣਾਂਦੇ ਹੋ, ਬੱਚੇ ਖੁਸ਼ ਨਾਲ ਖਾ ਲੈਂਦੇ ਨੇ ਹਲਕਾ ਵੀ ਹੋ ਗਿਆ ਨਾ ਨਵਾਂ ਨਾਸ਼ਤਾ ਹੋ ਗਿਆ ਗਿਆ
ਹਾਂਜੀ ਬਿਲਕੁਲ ਫੇਿਰ ਬੱਚੇ ਪਾਸਤਾ ਕਹਿੰਦੇ ਪਾਸਤਾ ਮੈਕਰੋਨੀ ਉਹ ਬਣਾ ਦੇਦੀ ਹੈ ਬੱਚਿਆਂ ਨੂੰ
ਪਾਸਤਾ ਮੈਂ ਨ ਕਦੀ ਬਣਾਇਆ
ਨਹੀਂ ਨਹੀਂ ਪਾਸ ਤਾ ਵੀ ਅੱਛਾ ਲੱਗਦਾ ਹੈ ਜ਼ਿਆਦਾ ਨਹੀਂ ਚਲੋ ਹਫਤੇ ਤੇ ਦਸ ਦਿਨ ਚ ਇੱਕ ਵਾਰ ਬੱਚਨ ਨੂੰ ਖਿਲਾ ਦਦਾ ਹੈ ਬਾਹਰ ਵਿੱਚ
ਮੈਨੂੰ ਤਾਂ ਲੱਗਦਾ ਮੈਦਾ ਹੈ ਨੀਰਾ ਮੈਦਾ ਹੀ ਹੁੰਦਾ ਉਹ
ਨੀ ਪਾਸਤਾ ਨਾ ਸੂਜੀ ਦਾ ਵੀ ਮਿਲਦਾ ਹੈ
ਅੱਛਾ ਉਹ ਤੇ ਫੇਿਰ ਠੀਕ
ਜ ਹਾਂਜੀ ਬਾਜ਼ਾਰੋਂ ਲਿਆਉਣਗੇ ਤਾਂ ਬੱਚੇ ਮੈਂ ਦੇ ਖਾਣਗੇਤਾ ਅਸੀ ਆਪਣਾ ਸੂਜੀ ਦਾ ਲਿਆ ਲਿਆਏ ਤਾਂ ਸੂਜੀ ਦਾ ਬਣਾ ਲਏ ਦਾ
ਅੱਛਾ ਬੰਦ ਪੈਕੇਟ ਆਉਂਦਾ ਉਹਦਾ।
ਬੰਦ ਪੈਕੇਟ ਆਇਆ ਹਾਂਜੀ, ਉਹਨੂੰ ਵੀ ਉਬਾਲ ਲਿਆ ਆਪਣਾ ਪਾਸਤਾ ਉਬਾਲ ਕੇ ਤਾਂ ਆਪਣਾ ਕੜੇ ਦੇ ਵੀ ਚੀਜ਼ ਆਪਣਾ ਅਹ ਥੋੜਾ ਜਿਹਾ ਮੱਖਣ ਪਾਇਆ ਥੋੜਾ ਜ ਤੇਲ ਪਾਇਆ। ਚੀਜ਼ ਸਲਾਈਸਪਾਤੀ ਵਿੱਚ ਮਓਨੀਸ ਪਾਤੀ, ਕੈਚਪ ਪਾਤੀ ਤਾਂ ਆਪਣਾ ਇਹ ਓਰੀਗੈਨੋ ਜਿਹੜੇ ਹੁੰਦੇ ਆ ਹਰਬਸ ਪਾਤੇ ਇਹ ਸਭ ਪਾ ਕੇ ਚੱਲ ਉਬਲਿਆਇਆ ਪਾਸਤਾ ਪਾਤਾ ਪੰਜ ਸੱਤ ਮਿੰਟ ਕੀਤਾ ਉਹਨਾਂ ਨੂੰ ਫਸਟ ਕਲਾਸ ਪਾਸਤਾ ਬਣ ਜਾਂਦਾ ਬੱਚੇ ਵੀ ਚਲੋ ਕਹਿੰਦੇ ਚਲੋ ਡਿਫਰੈਂਟ ਹੋ ਗਿਆ ਥੋੜ੍ਹਾ ਰੋਟੀ ਨਾਲੋਂ ਅੱਜ ਅਲੱਗ ਨਾਸ਼ਤਾ ਹੋ ਗਿਆ ਸਾਡਾ।
ਹਾਂ ਚਲੋ ਬਹੁਤ ਵਧੀਆ ਕੀਤਾ‌।
ਹਾਂਜੀ -ਹਾਂਜੀ।
ਨਹੀਂ ਅੱਛੀ ਗੱਲ ਹੈ ਤੁਸੀਂ ਇੱਕ ਅੱਛਾ ਬਣਾ ਲਿਆ ਫਿਰ ਹੋਰ ਕੀ ਨਵਾਂ ਦਾ ਨਵਾਂ ਹੋ ਗਿਆ ਬੱਚਾ ਹਾਂ ਅੱਛਾ ਹਾਂ ਪਨੀਰ ਜਹੁ
ਬ੍ਰੈਡ ਪਕੌੜੇ ਬਣ ਗਏ ਹਾਂਜੀ, ਹਾਂਜੀ, ਹਾਂਜੀ।
ਚਲੋ ਅੱਛਾ ਹੈ ਬਾਈ ਬੱਚਿਆਂ ਦੀ ਤੇ ਡਿਮਾਂਡ ਹੁਣ ਕਰਨੀ ਹੈ ਛੁੱਟੀਆਂ। ਕਹ ਤੋਂ ਤਾਂ ਸਕੂਲ ਜਾਂਦੇ ਨੇ ਜੋ ਉਹ ਮਰਜ਼ੀ ਬਣਾ ਕੇ ਤੇ ਉਹ ਲੰਚ ਚ
ਬਿਲਕੁਲ- ਬਿਲਕੁਲ। ਹਾਂਜੀ -ਹਾਂਜੀ, ਕਿਉਂਕਿ ਸਕੂਲ ਤਾਂ ਬੱਚੇ ਹਾਂਜੀ ਨਾਲੇ ਸਕੂਲ ਦੇ ਵਿੱਚ। ਤਾਂ ਫਿਰ ਅਲਾਊਡ ਨ ਨਾ ਹੁੰਦਾ ਕਿ ਬਾਹਰ ਦਾ ਇਹ ਫਾਸਟ ਫੂਡ ਨੀ ਲੈ ਕੇ ਆਉਣਾ ਬੱਚਿਆਂ ਨੂੰ ਸਕੂਲ ਤੇ ਬੋਲਦੇ ਕਿ ਹੈਲਦੀ ਖਾਣਾ ਲੈ ਕੇ ਆਓ ਹਰੀ ਸਬਜ਼ੀਆਂ ਲੈ ਕੇ ਆਓ ਕਿਉਂਕਿ ਬੱਚਿਆਂ ਨੂੰ ਟੀਚਰਾਂ ਨੂੰ ਪਤਾ ਘਰ ਤਾਂ ਬੱਚੇ ਖਾਂਦੇ ਨਹੀਂ ਹੈ।
ਹਾਂ ਨੀ ਖਾਂਦੇ ਚਲੋ ਬਹੁਤ ਅੱਛਾ ਹੈ ਜੀ ਹਾਂ ਉਹ ਚੱਕ ਕਰ ਦਦੇ ਸਾਡੇ ਵੀ ਚੰਗਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ